ਹੈਲੋ ਸਤਿ ਸ੍ਰੀ ਅਕਾਲ ਦੀ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹੋਰ ਕਿੱਦਾਂ
ਠੀਕ ਹੋਰ ਤੁਸੀਂ ਸੁਣਾਓ
ਸੋਰੀ ਹਾਂਜੀ
ਵਧੀਆ ਉਹ
ਹਾਂਜੀ ਠੀਕ ਠਾਕ ਵਧੀਆ ਜਾ ਬਾਰ ਆ
ਹੋਰ ਤੁਸੀਂ ਠੀਕ ਹੋ
ਹਾਂਜੀ ਹਾਂਜੀ
ਬੱਚੇ ਉਡ ਗਏ ਹੈਲੋ
ਕਰ ਲ
ਬੱਚੇ ਡ ਗਏ ਨਹੀਂ
ਹਾਂਜੀ ਬੱਚੇ ਤੇ ਉੱਡ ਗਏ ਨੇ ਚਾਹ ਦਿਖੀਏ ਬਣਾ ਕੇ ਹਾਂਜੀ ਬ੍ਰੇਕਫਾਸਟ ਕਰ ਲਿਆ ਨਹੀਂ
ਹਜੇ ਨਹੀਂ ਉਹ ਬਣਾਉਣਗੇ ਨਾ
ਅੱਛਾ ਅੱਛਾ ਅਸੀਂ ਤੇ ਬਣਾਉਣ ਲੱਗੇ ਹਾਂ ਬੱਚਿਆਂ ਵਾਸਤੇ ਆਲੂ ਉਬਾਲੇ ਨੇ ਆਲੂ ਬੁਇਲ ਕੀਤੇ ਨੇ ਥੋੜੇ ਜਿ ਨੇ ਆਲੂ ਦੇ ਪਰਾਂਠੇ ਬਣਾ ਦਿਆਂਗੀ ਨਾਲ ਦਾਲ ਬਣਾਈ ਹੈ ਨਾਲ ਚਾਵਲ ਬਣਾ ਦਿਆਂਗੀ ਬਸ
ਉਹ ਆਪ ਨੂੰ ਡੋਸ ਡੋਸਾ ਮਨਉਣਾ ਆਉਂਦਾ ਦੱਸਣਾ ਕਿੱਦਾਂ ਬੰਦਾ ਡੋਸਾ
ਹਾਂਨਾ ਥੋੜੇ ਜਿਹੇ ਚਾਵਲ ਚਾਵਲ ਲੈ ਲਓ ਥੋੜੇ ਜੇ ਚਾਵਲ ਅੱਧੀ ਕੋਲੀ ਪਹਿਲੇ ਹਨਾ ਅੱਧੀ ਕੋਲੀ ਤੁਸੀਂ ਸੀ ਉਲਦੀ ਦਾਲ ਲੈਂਦਾ ਭਾਵੇਂ ਮੂੰਗੀ ਧੋਤੀ ਦਾਲ ਲੈਂਦਾ
ਅੱਛਾ
ਬੱਕਰੀਆਂ ਵੱਕਰੀਆਂ ਪਿਓ ਲਵ ਨਾ ਰਾਤੀ ਭਗੋ ਦਿਓ ਤੇ ਸਵੇਰੇ ਉੱਠ ਕੇ ਪਹਿਲੇ ਚਾਵਲ ਦਾ ਪੇਸਟ ਬਣਾ ਲੋ ਵੱਖਰਾ ਫੇਰ ਦਾਲ ਨੂੰ ਫਿਰ ਦਾਲ ਨੂੰ ਵੀ ਜੇ ਪੀਸ ਲੋਓ ਬੋੜੀ ਜਿੰਨੀ ਇਹਨਾਂ ਦੋਵਾਂ ਨੂੰ ਰੱਖ ਦਿਓ ਤੇ ਉੱਧਰ ਥੋੜੇ ਜਿਹੇ ਆਲੂ ਬੋਇਲ ਕਰਕੇ ਤੇ ਮਸਾਲੇ ਵਾਲੇ ਆਦ ਆਲੂ ਬਣਾ ਲ ਲੋ
ਅੱਛਾ
ਹਨਾ ਤੇ ਸਾਂਬਰ ਬਣਾ ਲੋ ਹ
ਸਾਂਬਰ ਕਿੱਦਾਂ ਬਣਦਾ
ਸਾਂਬਰ ਤੂਅਰ ਦੀ ਦਾਲ ਹੁੰਦੀ ਹੈ ਜਿਹਨੂੰ ਅਸੀਂ ਹਰ ਹਰ ਦੀ ਦਾਲ ਵੀ ਬੋਲਦੇ ਹਾਂ ਹਾਂਜੀ ਥੋੜੀ ਉਹ ਪਾ ਲਉ ਤੇ ਇਹ ਦੋ ਦੋ ਭਿੰਡੀਆਂ ਪਾ ਲਉ ਥੋੜ੍ਹਾ ਜਿਹਾ ਹਾਂਜੀ ਥੋੜਾ ਜਿਹਾ ਕੱਦੂ ਪਾ ਲੋ ਹੋਰ ਦੋ ਆਲੂ ਪਾ ਲਓ ਹੋਰ ਇੱਕ ਅੱਧਾ ਟਿੰਡਾ ਫੋਲੋ ਹੋਰ ਗਾਜਰ ਪਾਣੀ ਪਾ ਲਓ ਨਹੀਂ ਤਾਂ ਵੈਸੇ ਇਹ ਹੀ ਹਰੀਆਂ ਸਬਜ਼ੀਆਂ ਜ਼ਿਆਦਾ ਪੈਂਦੀਆਂ ਨੇ ਪ ਪਾ ਕੇ ਇਹਨਾਂ ਨੂੰ ਪਹਿਲੇ ਦਾਲ ਨੂੰ ਦੋ ਤਿੰਨ ਠਕੀਆਂ ਲਵਾ ਲੋ ਹਦਾ ਸ ਜਿ ਪਾ ਕੇ ਦੋ ਤਿੰਨ ਸਿਟੀਆਂ ਲੂ ਵਾਲ ਲੋ
ਅੱਛਾ
ਫੇਰ ਇਹਨਾਂ ਨੂੰ ਕੜਚੀ ਨਾਲ ਘੋਟ ਲਵੋ
ਅੱਛਾ
ਤੇ ਫੇਰ ਤੜਕਾ ਲਾਓ ਤੇਲ ਪਾਓ ਤੇਲ ਚ ਰਹੀਂ ਪਾਓ ਲਾਲ ਸਾਬਤ ਮਰਚਲਾ ਪਾਓ ਕੜੀ ਪੱਤਾ ਪਾਓ ਥੋੜਾ ਕਸ਼ਮੀਰੀ ਮਿਰਚ ਪਾਓ ਥੋੜ੍ਹੀ ਤੇ ਜੋ ਤੁਸੀਂ ਜਿਵੇਂ ਖਾਣਾ ਚਾਹੁੰਦੇ ਹੋ ਤਿੱਖੀ ਮਿਰਚ ਪਾਓ ਮਾੜੀ ਉਹ ਪਾ ਕੇ ਤੇ ਮਗਰੋਂ ਸਾਂਬਰ ਨੂੰ ਤੜਕਾ ਲਾ ਦਿਓ ਤੇ ਤੜਕਾ ਲਾ ਕੇ ਜੋ ਤੁਸੀਂ ਅਗੂ ਫਰਾਈ ਕੀਤੇ ਉਹ ਵੀ ਠੰਡੇ ਹੋ ਗਏ ਹੋਣਗੇ ਤੇ ਉਹ ਜੋ ਪੇਸਟ ਹੈ ਨਾ ਦੋਨਾਂ ਦਾ ਦੋਨਾਂ ਦਾ ਚਾਵਲਾਂ ਦਾ ਤੇ ਅੱਜ ਚਾਵਲਾਂ ਦਾ ਤੇ ਦਾਲ ਦਾ ਉਹਨਾਂ ਨੂੰ ਇਕੱਠਾ ਕਰ ਲੋ
ਅੱਛਾ
ਉਹਨਾਂ ਨੂੰ ਇਕੱਠਾ ਕਰਕੇ ਖੂਬ ਚੰਗੀ ਤਰ੍ਹਾਂ ਫੈਟ ਲਓ ਫੈਟ ਕੇ ਨਾ ਤਵੇ ਦੇ ਉੱਤੇ
ਹਾਂਜੀ
ਾ ਕੱਚਾ ਪਿਆਜ ਅੱਧਾ ਕੱਟ ਲਓ ਅੱਧਾ ਕੱਟ ਕੇ ਉਹਨੂੰ ਪੁੱਛੇ ਚ ਕੁਛ ਖੋ ਬਲੋ
ਅੱਛਾ
ਉਹਨੂੰ ਪਵੇ ਦਿ ਉਤੇ ਖੂਬ ਚੰਗੀ ਤਰ੍ਹਾਂ ਮਾਲ ਦਿਓ ਚੰਗੀ ਤਰ੍ਹਾਂ ਮਾਲ ਦਿਓ
ਅੱਛਾ
ਉਹਦੇ ਨਾਲ ਇਹ ਹੁੰਦਾ ਤੇ ਸਾਡੇ ਤਵੇ ਆਮ ਤਵੇ ਹੁੰਦੇ ਨੇ ਅਸੀਂ ਰੋਟੀ ਪਕਾਉਂੇ ਆ ਵਾਂ ਤੇ ਉਹਦੇ ਚਪਕਦਾ ਨ ਹੈਗਾ ਹਾਂ ਤੇ ਤੁਸੀਂ ਉਹ ਕਰਕੇ ਤੇ ਪਤਲਾ ਪਤਲਾ ਬੈਟਰ ਪਾ ਕੇ ਤੇ ਉਹ ਕਵੇ ਦ ਦਸੀਏ ਖਲੋ
ਅੱਛਾ
ਇਕਦਮ ਹੀ ਸਿੱਖਦਾਣਾ ਫੇਿਰ ਥੋੜਾ ਜਿਹਾ ਤੇ ਫੇਰ ਤੁਸੀਂ ਜੋ ਅੱਜ ਦੇ ਪਿੱਠੀ ਬਣਾਈਏ ਬਿਲਕੁਲ ਪੀਚੋ ਵਿੱਚ ਰੱਖ ਕੇ ਤੇ ਦੋਸਤ ਨੂੰ ਫੋਲਡ ਕਰ ਦਿਓ
ਅੱਛਾ
ਹਾਂਜੀ ਤੇ ਬਸ ਫਿਰ ਪਲੇਟ ਚ ਸਰਵ ਕਰ ਦਿਓ ਇੱਕ ਪਾਸੇ ਸਾਂਬਰ ਪਾ ਦਿਓ ਇੱਕ ਪਾਸੇ ਡਸਾ ਰੱਖ ਦਿਓ
ਚਟਨੀ ਵੀ ਤੇ ਬਣਦੀ ਹੈ ਨਾ
ਹਾਂਜੀ ਚਟਨੀ ਤਾਂ ਮੈਂ ਕਦੇ ਟਰਾਈ ਨਹੀਂ ਕੀਤੀ ਬਸ ਅਸੀਂ ਤੇ ਧਨੀਏ ਪੁਦੀਨੇ ਦੀ ਬਣਾ ਲੈਂਦੇ ਹਾਂ ਤੇ ਅਸੀਂ ਤ ਨਾਰੀਅਲ ਦੀ ਚਟਨੀ ਕਦੀ ਟਰਾਈ ਨਹੀਂ ਕੀਤੀ ਲੇਕਿਨ ਨੈਕਸਟ ਟਾਈਮ ਕੋਸ਼ਿਸ਼ ਕਰਾਂਗੇ ਟਰਾਈ ਕਰਨ ਦੀ
ਅੱਛਾ
ਹਾਂਜੀ ਹਾਂਜੀ ਵੱਡਾ ਗਿਆ ਕੰਮ ਤੇ ਛੋਟਾ ਚਹਿ ਰਿਹਾ ਘੀ
ਅੱਛਾ
ਹਾਂਜੀ ਤੁਸੀਂ ਸੁਣਾਓ ਕੁਸੀੇ ਨੀ ਗਏ ਕੰਮ ਤੇਿਆ
ਹੋ ਆ ਛੁੱਟੀ ਸੀ ਨਾ ਅੱਜ ਛੁੱਟੀ ਸੀ
ਅੱਛਾ
ਹੈਲੋ
ਹਾਂਜੀ ਹਾਂਜੀ
ਅੱ ਛੁੱਟੀ ਸੀ ਨਾ ਤਾਂ ਇਸ ਕਰਕੇ ਨਹੀਂੀ ਗਏ
ਅੱਛਾ
ਹਾਂਜੀ
ਹੋਰ ਮੰਮੀ ਡੈਡੀ ਠੀਕ ਨੇ
ਹਾਂਜੀ ਹਾਂਜੀ ਠੀਕ ਨੇ ਸਾਰੇ
ਹੋਔਰ ਹੋਰ ਤੁਸੀਂ ਸੁਣਾਓ ਆਪਣੇ ਸ਼ਹਿਰ ਦੇ ਹਾਲ ਚਾਲ ਵਧੀਆ ਵਧੀਆ
ਸ਼ਹਿਰ ਸਭ ਸਹੀ ਨੇ
ਹਾਂਜੀ ਹੋਰ ਅਸੀਂ ਨਾ ਆਲੂ ਦੀ ਰੋਟੀਆਂ ਹੋਰ ਇੱਕ ਤਰੀਕੇ ਨਾਲ ਹੋਰ ਬਣਾਉਦੇ ਹਾਂ
ਅੱਛਾ
ਹਾਂਜੀ ਆਲੂ ਛੇ ਲੱਗੇਨ ਤੇ ਆਲੂ ਹਠਡ ਕਰਕੇ ਤੇ ਏਦਾਂ ਹੀ ਆਟੇ ਦੇ ਵਿੱਚ ਮਨ ਲਈਦੇ ਆ ਨੂਣ ਵਿੱਚ ਪਾ ਕੇ ਤੇ ਉਹ ਵੀ ਬੜੇ ਸੋਫ ਬਣਦੇ ਨੇ
ਅੱਛਾ
ਹਾਂਜੀ ਮੰਮੀ ਆਪਮੀ ਨੂੰ ਤਾਂ ਸੁਣਾ ਆਪਣੀ ਨੂੰ
ਹਾਂਜੀ ਹਾਂ
ਬੜੇ ਸੋਫਤ ਬਣਦੇ ਨੇ ਤੇ ਬਹੁਤ ਅੱਛੇ ਲੱਗਦੇ ਨੇ ਮਤਲਬ ਕਹਿਣੇ ਚਾਹੀਦਾ ਕਿ ਜ਼ਿਆਦਾ ਉਹ ਨਹੀਂੀ ਕਰਨਾ ਪੈਂਦਾ ਹਾਈ ਜਾਂਣ ਗਿਆ ਆ ਹਮ
ਤੰਦੂਰ ਵਾਲੀ ਵੀ ਤੇ ਬਣਦੀ ਨਾ ਆਲੂ ਵਾਲੀ
ਹਾਂਜੀ ਤੰਦੂਰ ਦੇ ਬੰਦੇ ਆ ਲੇਕਿਨ ਹੁਣ ਤੰਦੂਰ ਕਿੱਥੇ ਪਹਿਲੇ ਜ਼ਮਾਨੇ ਦੇ ਲੇਡੀਜ਼ ਲਗਾਉਦੇ ਸੀ ਉਹ ਤੰਦੂਰ ਹੀ ਬਹੁਤ ਮੁਸ਼ਕਿਲ ਮਿਲਦੇ ਆ ਘਰਾਂ ਚ ਕੋਈ ਲਗਾਉਣਾ ਨਹੀਂ ਚਾਹਦਾ ਹਾਂਜੀ ਕੋਈ ਲਗਾਣਾ ਨੀ ਚੰਦਾ ਕਿਉਂਕਿ ਹਰ ਕੋਈ ਚਹਦਾ ਹੈ ਵੀ ਕੰਮ ਵਾਲੇ ਲੋਕ ਨੇ ਅੱਜ ਕੱਲ ਸ ਹਰ ਕੋਈ ਚਾਹੁੰਦਾ ਫਟਾਫਟ ਕੰਮ ਨਿਪਟੇ ਉਹਨੂੰ ਜਲਾਂਂਦੇ ਪਹਿਲੇ ਪੰਦਰਾਂ ਵੀਹ ਮਿੰਟ ਚਾਹੀਦੇ ਆ ਰੋਟੀਆਂ ਲਾਉਣ ਵਾਸਤੇ
ਪਰ ਤੰਦੂਲ ਵਾਲੀ ਰੋਟੀ ਬੰਦੀ ਵਿੱਚ ਬਹੁਤ ਸੋਫਟ ਔਰ ਸਵਾਦ ਬਣਦੀ ਹੈ
ਸਵਾਦ ਬਣਦੀ ਔਰ ਉਹ ਰੋਟੀ ਪੇਟੀ ਚ ਬਹੁਤ ਜਲਦੀ ਪਚਦੀ ਹੈ
ਹਾਂ
ਹਾਂਜੀ ਲੇਕਿਨ ਅੱਜ ਕੱਲ ਕੋਈ ਲਗਾਉਣਾ ਨਹੀਂੀ ਚਾਹੁੰਦਾ
ਅੱਜ ਜਮੇ ਸ਼ਾਹੀ ਬਹੁਤ ਘੱਟ ਤੰਦੂਰ ਬੱਚੀ ੱ
ਹਾਂਜੀ ਹਾਂਜੀ ਮਤਲਬ ਐਵੇਂ ਕਿ ਹਾਂ ਕਿ ਲੋਕਾਂ ਕੋਲ ਇਸਨਾ ਟਾਈਮ ਦਾ ਅਭਾਵ ਵਗੈਰਾ ਸਭ ਕੰਮ ਕਰਨ ਵਾਲੇ ਜੋਬਾਂ ਵਾਲੇ ਲੋਕ ਨੇ ਦੇ ਨੇ ਸੋਚਦੇ ਕਰੀਏ ਲੇਕਿਨ ਹਾਂ ਹਾਲੇ ਪੰਜਾਬ ਵਾਲੀ ਸਾਈਡ ਹਾਲੇ ਹੈ ਕਿਉਂਕਿ ਮੈਂ ਇੱਕ ਵਾਰੀ ਆਪਣੀ ਭੂਆਜੀੀ ਦੇ ਘ ਗਈ ਸੀ ਤੇ ਮਹੱਲੇ ਚ ਉਹਨਾਂ ਨੂੰ ਬਹੁਤ ਵੱਡਾ ਤੰਦੋਸ ਆਇਆ ਹੋਇਆ ਸੀ ਤੇ ਮੇਰੀ ਭੂਆ ਜੀ ਉੱਥੋਂ ਰੋਟੀਆਂ ਲਗਵਾ ਕੇ ਲਿਆਏ ਸੀ ਅੱਗ ਵ
ਮਤਲਬ ਉਹ ਤੰਦੂਰ ਦੇ ਸਭ ਲਾ ਲੈਂਦੇ ਨੇ ਜਾਂ ਕੋਈ ਕੋਈ ਲਾਦਾ ਹੈ
ਨਹੀਂ ਮਹੱਲੇ ਦਾ ਪੂਰੇ ਦਾ ਸਾਂਝਾ ਤੰਦੂਰ ਵਾਲਿਆ
ਅੱਛਾ ਉਹ ਸਮ ਲਾ ਲੈਂ ਨੇ
ਹਾਂ ਸਭ ਬੈਠਾ ਆ ਬ ਚਾਰੋ ਪਾਸੇ ਤੇ ਪਹਿਲੇ ਉਹਨਾਂ ਨੇ ਭੂਆਆਂ ਨੂੰ ਲਾ ਦਿੱਤੀਆਂ ਕਿਉਂਕਿ ਅਸੀਂ ਉਹਨਾਂ ਦੇ ਘਰ ਐਜ ਆ ਗੈਸਟ ਰਹੇਦੇ ਸੀ ਤੇ ਉਹਨਾ ਨੇ ਕਿਹਾ ਬਈ ਕਹਿੰਦੇ ਤੁਸੀਂ ਲ ਚ ਬੜੀਆਂ ਟੇਸਟੀ ਰੋਟੀਆਂ ਸੀ ਵੀ ਉਹਨਾਂ ਦੇ ਹੱਥ ਵੀ ਬੜੇ ਪੋਲੇ ਨੇ ਰੋਟੀਆਂ ਕੀ ਪੋਲੀਆਂ ਨੇ ਨਾ
ਬਨਾਉਣ ਵਾਲੇ ਦੇ ਹੱਥ ਵੀ ਇਏਦਾਂ ਹੀ ਹੁੰਦੇ ਨੇ ਜਿਹਨਾਂ ਨੂੰ ਉਹ ਹੋ ਜਾਂਦਾ ਸ ਕੇ ਅਸੀਂ ਬਣਾ ਸਕਦੇ ਹਾਂ ਪ੍ਰੈਕਟਿਸ ਹੋ ਜਾਂਦੀ ਹੈ ਫ ਉਹਨਾਂ ਨੂੰ ਬਣਾ ਤਾਂ ਲੈ
ਹਾਂਜੀ ਸਾਡੇ ਮੰਮੀ ਬਹੁਤ ਅੱਛੀ ਬਣਾਉਂਦੇ ਸੀ ਆਲੂ ਵਾਲੀ
ਫਿਰ ਸਾਡੇ ਕੋਲ ਬੰਦੇ ਵੀ ਨਹੀਂ ਨਾ ਫਟ ਜਾਂਦੇ ਦੀ ਬੰਦੇ ਬੰਦੇ
ਸਾਡੀ ਮੰਮੀ ਬਣਾਉਂਦੇ ਸੀ ਆਲੂ ਵਾਲੇ ਦੇਖੋ ਸਾਡੀ ਮੰਮੀ ਬਣਾਉਂਦੇ ਸੀ ਤੇ ਆਲੂ ਵਾਲੇ ਬੇਸਣ ਵਾਲੇ ਨੂਨ ਲੈਣ ਵਾਲੇ ਚਾਰ ਵਾਲੇ ਠੀਕ ਹੈ ਹਾਂ ਅਚਾਰ ਦੇ ਮਸਾਲੇ ਦੇ ਪਰਰਾਠੇ ਬੜੇ ਸਵਾਦ ਬਣਾਉਂਦੇ ਸੀ ਸਾਡੇ ਮੰਾਮੇ
ਅੱਛਾ ਕਿੱਦਾਂ ਬੰਦ ਜਾਵੇ
ਹੁ ਨਾ ਤਾਂ ਐ ਮੈਂ ਤੁਹਾਨੂੰ ਦੱਸਾਂਗੀ ਕਿੱਦਾਂ ਬੰਦੇ ਆ ਚਾਰ ਮਸਾਲੇ ਦੇ ਪਰਾਂਠੇ ਕਿਉਂਕਿ ਐਵੇਂ ਨਾ ਜੜ ਮੈਂ ਤੁਹਾਨੂੰ ਫਿਰ ਰੋ ਕੇ ਰੋਕ ਕੇ ਸ਼ਾਮ ਨੂੰ ਕਰਾ
ਕੋਈ ਨੀ ਕੋਈ ਨੀ
ਠੀਕ ਆੀ
ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ